ਹੈ ਹੈਲੋ
ਹੈਲੋ ਹਾਂ
ਹੈਲੋ
ਸਾਸ ਸ੍ਰੀ ਕਾਲ ਪੁੱਤ ਲਵ ਪੁੱਤ ਸਾਸ ਰੀ
ਮਾਸੀ-ਮਾਸੀ ਸਾਸ ਸ੍ਰੀ ਕਾਲ ਹੋਰ ਠੀਕ‌ ਓ
ਹਾਂਜੀ ਪੋਤ ਠੀਕ ਆ ਤੁਸੀਂ ਸੁਣਾਓ?
ਵਧੀਆ-ਵਧੀਆ ਹਾਂਜੀ।
ਹੋਰ ਕੀ ਹੋ ਰਿਹਾ ਪੋਤਰ
ਬਸ ਮੈਂ ਤੇ ਹਾਂਜੀ
ਹੋ ਰਿਜ਼ਲਟ ਆ ਗਯਾ ਪੋਤ
ਨਈ ਬਸ ਆ ਜੇ ਗਾ ਤਿੰਨ-ਚਾਰ ਦਿਨਾ ਚ
ਅੱਛਾ-ਅੱਛਾ ਹੋਰ ਬਸ ਠੀਕ-ਠਾਕ ਮੰਮੀ-ਡੈਡੀ ਠੀਕ-ਠਾਕ ਐ।
ਹਾਂਜੀ।
ਹੋਰ ਕੀ ਹੋ ਰਿਆ ਸੀ?
ਬਸ ਮੈਂ ਖਾਣਾ ਖਾ ਕੇ ਆ ਗਿਆ ਸੀ ਮਸਤ
ਅੱਛਾ ਅੱਜ ਕੀ ਬਣਾਯਾ ਮੰਮੀ ਨੇ
ਆਲੂ ਦੇ ਪਰੌਂਠੇ।
ਆਲੂ ਪਰੌਂਠੇ ਉਹ ਤਾਂ ਤੇਰੇ ਫੇਵਰੇਟ ਹੈਗੇ ਨੇ।
ਹਾਂਜੀ।
ਅੱਛਾ, ਹੋਰ ਮੇਰੇ ਕੋਲ ਨੀ ਆਉਣਾ ਮਾਸੀ ਕੋਲ।
ਲਾਵਾਂਗਾ ਚੱਕਰ ਮਾਸੀ ਹਲੇ ਕੀ ਹੈ ਨਾ ਗਿਆਰਵੀਂ- ਬਾਰਵੀਂ ਹੋਏਗੀ ਮਤਲਬ ਇੱਕ ਵਾਰੀ ਫ੍ਰਰੀ ਹੋ ਜਾਏਗਾ ਨਾ ਫੇਰ ਲਾਵਾਂਗਾ ਚੱਕਰ। ਮਤਲਬ ਇਹੇ ਕਿ ਇੱਕਦਮ ਪੇਪਰ ਖ਼ਤਮ ਹੋਣਗੇ ਫੇਰ ਆਵਾਂਗੇ ਆਰਾਮ ਨਾਲ, ਉਸ ਟਾਈਮ ਕੋਈ ਟੈਨਸ਼ਨ ਨਹੀਂੀ ਹੋਏਗੀ ਨਾ।
ਅੱਛਾ ਪੁਤ ਅੱਛਾ ਤੇ ਫੇਰ ਹੁਣ ਕੋਈ ਕੋਰਸ ਤੇ ਕੋਰਸ ਵੀ ਸਟਾਰਟ ਕੀਤਾ ਕੋਈ ਹੈ।
ਨਹੀਂ ਹਲੇ। ਮਤਬ ਸੋਚ ਰਿਹਾ, ਮਤਲਬ ਡੀਸੀਡ ਕਰ ਰਿਹਾ ਕਿਹੜਾ ਕਰ ਡਿਟਲ ਮਾਰਕੀਟਿੰਗ ਕੰਪਿਊਟਰ ਦਾ ਕੋਰਸ ਕਰਾਂ, ਕਿਸ ਚੀਜ਼ ਦਾ ਕਰਾਂ, ਮਤਲਬ ਕੀ ਕਰਾਂ ਮਤਲਬ ਸੋਚ ਦ ਹਾਲੇ ਕੀ ਕਰਨਾ। ਹਾਲੇ ਡਿਸਾਈਡ ਨਹੀਂ ਕੀਤਾ।
ਅੱਛਾ। ਬਹੁ ਚਲੋ ਹੋਰ ਹਾਂ ਮੈਂ ਤੇ ਆਹੀ ਸੀ ਮਾਸੀ ਵੇਟ ਕਰ ਰਹੀ ਸੀ। ਧੰਨਿਆਵਾਦ।
ਆਵਾਂਗਾ- ਆਵਾਂਗਾ ਚੱਕਰ ਲਾਵਾਂਗਾ ਕੋਈ ਨੀ, ਬਸ ਇੱਕ ਵਾਰੀ ਹੈ ਮਤਲਬ ਕਲਾਸਾਂ ਖਤਮ ਹੋ ਜਾਣ ਫਿਰ ਆਰਾਮ ਬਿਨਾਂ ਟੈਂਨਸ਼ਨ ਤੋਂ ਹਾਂ।
ਹਾਂਜੀ। ਪੁਤ ਮੇਰੇ ਕੋਲ ਨਾ ਰਾਤੀ ਇੱਕ ਮੈਸੇਜ ਆਇਆ ਸੀ।
ਕਿਸ ਚੀਜ਼ ਦਾ।
ਮ ਪੁੱਤੇ ਇੱਕ ਮੈਸੇਜ ਆਇਆ, ਉਹ ਕਹਿੰਦੇ ਮੈਸੇਜ ਇਹਦੇ ਚ' ਕੀ ਨਾ ਤੁਸੀਂ ਪੰਦਰਾਂ ਸੌ ਰੁਏ ਤੇ ਜਿੱਤ ਗੇਓ, ਇਹ ਲਿੰਕ ਤੇ ਕਲਿੱਕ ਕਰੋ। ਤੇ ਵਿਡ੍ਰੋਲ ਕਰੋ।
ਅੱਛਾ। ਤੇ ਤੁਸੀਂ ਕਲੀਕ ਤੇ ਨਹੀ ਕੀਤਾ।
ਨਾ ਪੁੱਤ ਮੈਂ ਕੱਲ ਕਿ ਤਾਂ ਨਹੀਂ ਕੀਤੀ। ਤਾਂ ਮੈਸੇਜ ਪਿਆ।
ਉਹ ਜਿਹੜਾ ਨਾ ਨੀਲਾ ਲਿੰਕ ਆਇਆ ਉਹ ਉਸ ਤ ਕਲਿੱਕ ਤਾਂ ਨੀ ਕੀਤਾ ਬਿਲਕੁਲ। ਲ ਵੀ ਮਤਲਬ ਰੀਡ ਕਰਕੇ ਛੱਡਤਾ ਸੀ ਨਾ।
ਹਾਂ, ਰੀਡ ਕਰਕੇ ਮੈਂ ਕਿਹਾ ਮੈਂ ਤਾਂ ਕੁਛ ਚੋਰੀ ਕੀਤੀ ਨੀ ਕਿਸੇ ਐਪ ਦੀ। ਏ ਗੱਲ ਦੇ ਪੈਸੇ ਕਹਿੰਦਾ ਮੈਨੂੰ ਪੰਦਰਾਂ ਸੌ ਆ ਗਏ ਨੇ ਤੁਹਾਡੇ ਵਿਡੋਲ ਕਰ ਲੋ। ਮੈਂ ਕੀਤਾ ਹੀ ਨਹੀਂ ਹੈਗਾ। ਪੁੱਤ ਹੋ ਗਏ ਥੋੜੇ ਦਿਨ ਮੇਰੀ ਗੁਵਾਂਢਨ ਹੈਗੇ। ਉਹ ਗਵਢੀਆਂ ਦੇ ਵੀ ਐਵੇਂ ਹੋਇਆ ਸੀ ਉਹਦੇ ਕੋਲ ਮੈਸੇਜ ਆਇਆ। ਤਾਂ ਉਹਓਨੇ ਮੇਰੇ ਗਵਾਂਢਰ ਨੇ ਕਲਿੱਕ ਕੀਤਾ, ਤੇ ਉਹਦੇ ਬੈਂਕ ਵਿੱਚ ਪੈਸੇ ਉੱਡ ਗਏ। ਤੇ ਮੈਂ ਉਹ ਕਹਿੰਦੇ ਹੁਣ ਸਾਰੇ ਕਹਿੰਦੇ ਨੇ ਕੀ ਪਤਾ ਤੁਸੀਂ ਕਦੋਂ ਐਪ ਕੋਈ ਕੀਤੀ ਮੈਂ ਤਾਂ ਕੋਈ ਐਪ ਜੁਆਇਨ ਤਾਂ ਮੈਂ ਕੀਤੀ ਨੀ ਹੋਈ।
ਬਿਲਕੁਲ ਵੀ ਇੰਨਾ ਕਲਿੱਕ ਕਰਨਾ ਹੈ ਨਾ। ਸਾਈਬਰ ਕ੍ਰਾਈਮ ਤੁਹਾਨੂੰ ਪਤਾ ਹੀ ਹੋਣਾ, ਸਾਈਬਰ ਕ੍ਰਾਈਮ ਹੀ ਚਾਹੁੰਦਾ ਹੈ ਕੇਸ। ਇਹ ਮੈਂ ਤੁਹਾਨੂੰ ਦੱਸਿਆ ਇਹ ਨਾ ਓਨਲਾਈਨ ਸਕੈਮਰ ਹੁੰਦੇ ਨੇ। ਅਤੇ ਉਹ ਨਾ ਇੱਕ ਆਪਣੀ ਵੈੱਬਸਾਈਟ ਬਣਾਉਂਦੇ ਨੇ, ਅਤੇ ਉਹਦੇ 'ਚ ਨਾ ਇਹ ਕੋਡ ਲਾ ਦਿੰਦੇ ਨੇ ਜਿਵੇਂ ਤੁਸੀਂ ਉਹ ਲਿੰਕ ਬਣਾਉਂਦੇ ਨੇ। ਫੇਕ ਲਿੰਕ ਜਿਵੇਂ ਤੁਸੀਂ ਉਹਨੂੰ ਕਲਿੱਕ ਕਰੋਗੇ। ਤੇ ਤੁਹਾਡੇ ਸਾਰਾ ਬੈਂਕ ਅਕਾਊਂਟ ਉੱਡ ਜਾੇਗਾ, ਤੁਹਾਡਾ ਫੋਨ ਹੈ ਜਗਾ ਤੁਹਾਡੀ ਇਨਫੋਰਮੇਸ਼ਨ ਚਲੀ ਜਾਏਗੀ, ਬਿਲਕੁ ਵੀ ਨਹੀਂ ਹੁਨੂੰ ਕਲਿਕ ਕਰਨਾ।
ਤੇ ਇਨਫੋਰਮੇਸ਼ਨ ਕਿੱਦਾਂ ਮਿਲ ਜਾਂਦੀ ਉਹਨਾਂ ਨੂੰ ਕਲਿੱਕ ਲਿੰਕ ਤੇ ਕਲਿੱਕ ਕਰਨ ਤੋਂ ਹੀ ਮਿਲ ਜਾਂਦੀ ਉਹਨਾਂ ਨੂੰ ਸਾਰੀ।
ਹਾਂਜੀ। ਮੈਂ ਤੁਹਾਨੂੰ ਦੱਸ ਦਿੰਦੇ ਹਾਂ ਉਹ ਵੈਬਸਾਈਟ ਵਿੱਚ ਜਾ ਕੇ ਨਾ ਨਕਲੀ ਲਿੰਕ ਬਣਾਉਂਦੇ ਨੇ। ਉਹਨਾਂ ਦਾ ਆਈ ਪੀਡ ਦਾਸ ਸ਼ੋਅ ਹੁੰਦਾ ਨ ਮਤਲਬ ਟਰੇਸ ਕਰਨਾ ਵੀ ਉਹਨਾਂ ਨੂੰ ਟਰੈਕ ਕਰਨਾ ਵੀ ਬੜਾ ਮੁਸ਼ਕਿਲ ਹੁੰਦਾ।
ਉਹ ਤੇ ਮਤਲਬ ਹਾਈ ਲੈਵਲ ਸਿਕਿਓਰਿਟੀ ਚਾਹੀਦੀ ਹੁੰਦੀ ਹੈ ਬੜੀ, ਉਹ ਤੇ ਮਤਲਬ ਕੇਸ ਬੋਤ ਉੱਥੇ ਜਾਂਦਾ ਹਾਈ ਕੋਰਟ, ਸੁਪਰੀਮ ਕੋਰਟ
ਅੱਛਾ ਪੁੱਤ, ਮੈਂ ਤਾਂ ਮੈਂ ਸੋਚ ਰਹੀ ਸੀ ਮੈਂ ਕਲਿੱਕ ਕਰਕੇ ਵੇਖਾਂ।
ਹਾਂਜੀ ਗੌਰਮੈਂਟ ਨੇ ਉਹ ਦਸ ਸਾਨੂੰ ਦਸਿਆ ਹੋਇਆ ਕੀ ਮਤਲਬ ਏਹ ਜਿਹੜਾ ਵੀ ਲਿੰਕ ਆਏ ਕਲਿੱਕਿ ਨੀ ਕਰਨਾ। ਜਿਹੜੀ ਵੀ ਐਪ ਤੁਸੀਂ ਔਨ ਕਰੋਗੇ ਮਤਲਬ ਉਹਦੀ ਰੇਟਿੰਗ ਵੇਖੋ। ਕਿ ਉਨਾ ਦਾ ਉਹਦੇ ਰੇਟਿੰਗ ਰਿਵਿਊ ਪੜ੍ਹੋ ਕੀ ਕਿ ਇਹ ਡਾਊਨਲੋਡ ਵੇਖੋ ਕਿੰਨੇ ਜਿਆਦਾ ਹਾਂਜੀ, ਤੇ ਕੀ ਨਾਮ ਹੈ ਉਸ ਮਤਲਬ ਨਾ ਮੈਸੇਜ ਨੂੰ ਇਗਨੋਰ ਮਾਰੋ ਤੇ ਹੋਰ ਕੋਈ ਅੱਗੋਂ ਆਏ ਤੇ ਉਹਨੂੰ ਕਲਿੱਕ ਨਹੀਂ ਕਰਨਾ। ਤੇ ਜਿਹੜੀ ਏਪ ਗੂਗਲ ਦੇ ਤੇ ਹੈ ਨੀ ਕੋਈ ਮਤਲਬ, ਦੂਜੀ ਵੈਬਸਾਈਟਾਂ ਆਉਂਦੀਆਂ ਨੇ ਜਿਹਦੇ ਮਤਲਬ ਹਾਂ ਤੇ ਉਹਦੇ, ਉਸ ਵਾਈਬ ਸਾਈਡ ਕੋਈ ਮਤਲਬ ਲੌਗਇਨ ਨਾ ਕਰਨਾ ਸਾਈਨ ਅਪ ਨਾ ਕਰਨਾ।
ਇਹ ਤਾਂ ਚੰਗਾ ਤੂੰ ਪੁੱਤ ਮੈਨੂੰ ਦੱਸ ਤਾਂ, ਮੈਂ ਉਹੀ ਨਾ ਡਰ ਰਹੀ ਸੀ ਮੈਂ ਕਿਹਾ ਮੇਰਾ ਸ਼ਾਇਦ ਪਤਾ ਨੀ ਕਿਸ ਚੀਜ਼ ਦੇ ਪੈਸੇ ਆਏ ਪੈ ਨੇ ਬੈਂਕ ਚ ਬ ਮੈਂ ਤਾਂ ਕੁੱਛ ਕੀਤਾ ਨੀ ਹੈ ਜਮਾ ਮੈਂ ਤਾਂ ਜਿਹੜੇ ਕਰਉਂਦੀ ਹਾਂ ਤਾਂ ਉਹ ਤਾਂ ਮੇਰੀ ਰਸੀਦ ਮਿਲਦੀ ਹੈ ਬੈਂਕ ਤੋਂ। ਮੈਂ ਕਿਹਾ ਪਤਾ ਨੀ ਕਿਹੜਾ ਮੈਸੇਜ ਆਇਆ ਪੰਦਰਾਂ ਸੌ ਦਾ, ਕਿ ਵਿਡ੍ਰੋਲ ਕਰੋ ਮੈਂ ਤਾਂ ਕੀਤਾ ਹੈਗਾ ਨੀ ਮੈਂ ਕਿਹਾ ਚਲੋਦੇ ਪਾਪਾ ਤੋਂ ਪੁੱਛਾਂਗੀ ਮੈਂ ਤਾਂ ਪੁੱਛਿਆ ਨੀ ਅਜੇ, ਮੈਂ ਹੁਣ ਤੇਰੇ ਕੋਲ ਪੁੱਛ ਲੱਗੀ ਮੈਂ ਪੁੱਛ ਪੁੱਛਨੀ ਆ, ਕਿ ਕਿਹੜਾ ਮੈਜਜ ਚੱਲ ਸ਼ੁਕਰ ਆ ਤੂੰ ਰੱਬ ਦਾ ਬਤਾ ਦਿੱਤਾ ਮੈਨੂੰ ਤਲ, ਨਹੀਂ ਤਾਂ ਮੈਂ ਤਾਂ ਕਲੀਕ ਕਰ ਦਿੰਦੀ, ਮੈ ਤਾਂ ਫੇਰ ਬੜੇ ਵੱਡੇ ਸਕੈਮ ਹੁੰਦੇ ਪਏ ਨੇ ਆ। ਤਾਂ ਫਿਰ ਮੋਬਾਈਲਾਂ ਨਾ, ਰਿਚਾਰਜ ਕਰੋ, ਹਾਂ ਉਹੀ ਨਾ ਸਾਡੇ
ਸਕੈਮ ਹੁੰਦੇ ਪੈ ਨੇ ਐ, ਉਹ ਹੈਗਾ ਮਤਲਬ ਇੱਕ ਤੇ ਡਿਲੀਵਰੀ ਬੋਆਇਆ ਦੇ ਬੜੇ ਸਕੈਮ ਚੱਲਦੇ ਪਏ ਨੇ। ਹੁਣ ਤਾਂ ਬੜੇ ਸਕੈਮ ਚੱਲ ਗਏ ਸ਼ੁਕਮਨਾਓ ਤੁਸੀਂ ਕਲਿੱਕ ਨੀ ਕੀਤਾ, ਨਹੀਂ ਤਾਂ ਤੁਹਾਡਾ ਅਗਰ ਬੈਂਕ ਅਕਾਊਂਟ ਵੀ ਨੀ ਸੀ ਤੁਹਾਡੇ ਵੀ ਤੁਹਾਡਾ ਬੈਂਕ ਅਕਾਊਂਟ ਹੈਗਾ?
ਹਾਂ ਬੈਂਕ ਅਕਾਊਂਟ ਹੈਗਾ ਮੇਰਾ।
ਹਾਂ ਤੇ ਪਹਿਲੇ ਸਭ ਤੋਂ ਪਹਿਲੇ ਤੁਹਾਡੇ ਬੈਂਕ ਅਕਾਊਂਟ ਤੋਂ ਪੈਸੇ ਉੱਡਦੇ ਫਿਰ ਤੁਹਾਡੀ ਜਾਂਦੀ ਗੂਗਲ ਦੀ ਆਈ ਡੀ ਗੂਗਲ ਦੀ ਆਈ ਡੀ ਸਾਰਾ, ਡਾਟਾ ਸਟੋਰ ਹੁੰਦਾ ਐ। ਕੀ ਸਾਰਾ ਤੁਹਾਡੇ ਮੋਬਾਇਲ ਵਿੱਚ ਕੀ- ਕੀ ਹੋਇਆ ਫਿਰ ਤੁਹਾਡੇ ਜਾਂਦੇ ਇਨ ਕੈਮਰਾ ਮਤਲਬ ਉਹ ਨਾ ਸਾਰਾ ਹੈਕ ਕਰਕੇ ਨਾ, ਮਤਲਬ
ਹੂੰ
ਗ਼ਲਤ, ਗ਼ਲਤ ਉਹ ਕਰਦੇ ਨੇ ਪੋਸਟਾਂ ਪਾਉਂਦੇ ਨੇ ਮਤਲਬ
ਹੂੰ ਹੂੰ ਉਹੀ, ਉਹੀ ਨਾ ਅੱਜ ਕੱਲ ਬਾਈ ਉਹੀ ਨਾ ਮਿਸ ਯੂਜ ਮਿਸ ਯੂਜ ਬੜਾ ਹੋਣ ਲੱਗ ਗਿਆ ਹੁਣ ਨਾ ਮੋਬਾਇਲਾਂ ਦੇ ਬੜੇ ਹੈ ਨਾ। ਫਾਇਦੇ ਵੀ ਹਾਵਨ ਨੁਕਸਾਨ ਵੀ ਹੁੰਦਾ ਹਾਂ ਕਹਿੰਦਾ ਕਿ ਸਾਨੂੰ ਪਤਾ ਚੱਲਦਾ ਨੀ ਹੈਗਾ ਤਾ ਵਿਚਾਰੇ ਨੂੰ, ਲੋਕਾਂ ਦਾ ਬੜਾ ਨੁਕਸਾਨ ਹੋਣ ਡੇਐ।
ਫ਼ਾਇਦੇ ਵੀ ਨੇ ਤੇ ਨੁਕਸਾਨ ਵੀ ਨੇ, ਫਾਇਦੇ ਵੀ ਬੜੇ ਨੇ ਨੁਕਸਾਨ ਵੀ ਬੜੇ ਨੇ। ਫਾਇਦੇ ਐ ਹੋਗੇ ਜਿਵੇਂ ਛੋਟੇ, ਹਾਂਜੀ। ਹੁਣ ਤੇ ਮਤਲਬ ਤੁਸੀਂ ਯੂਟਿਊਬ ਤੇ ਸਿੱਖ ਸਕਦੇ ਓ ਜਿਹੜੀ ਤੁਹਾਨੂੰ ਸਬਜ਼ੀ ਨਹੀਂ ਆਦੀ ਬਣਾਣੀ, ਹਾਂਜੀ ਤੇਂ ਬਚ, ਹਾਂਜੀ ਤੇ ਬੱਚਿਆਂ ਨੂੰ ਹੈਗਾ ਕਿ ਉਹ ਪੜ੍ਹਾਈ ਕਰ ਸਕਦੇ ਨੇ ਪਹਿਲੇ ਦੇ ਜਮਾਨੇ ਚੈ ਨੀ ਹੁੰਦਾ ਸਿਰ ਸਿਰਫ਼ ਕਿਤਾਬਾਂ ਵਿੱਚੋਂ ਕਰਦੇ ਸੀ, ਹੁਣ ਤਾ ਬੱਚੇ ਔਨਲਾਈਨ ਨੋਟਸ ਵੀ ਲੈ ਸਕਦੇ ਨੇ ਕੋਚਿੰਗ ਵੀ ਲੈ ਸਕਦੇ ਨੇ ਤੇ ਆਪਣਾ ਡਾਊਟ ਵੀ ਪੁੱਛ ਸਕਦੇ ਨੇ।
ਐਈ ਕਰਕੇ ਤਾਂ ਬੰਦਾ ਮੋਬਾਈਲ ਲੈਂਦਾ। ਕਿ ਚਲੋ ਸੁੱਖ ਹੋ ਜਾਏ ਮੋਬਾਇਲ ਦਾ ਪਰ ਜੇੜੇ ਐ ਲੋਕੀ ਕਰਨ ਲੱਗਿਆ ਹੋਇਆ ਹੈ ਸਕੈਮ ਤਾਂ ਹੀ ਡਰ ਲੱਗਦਾ ਹਨ ਅੱਜ ਕੱਲ੍ਹ ਬੱਚਿਆਂ ਨੂੰ ਮੋਬਾਇਲ ਦੇਣ ਲੱ ਅੱਗੇ ਵੀ ਡਰ ਲੱਗਦਾ ਹੁਣ ਤਾਂ
ਹੂੰ
ਛੋਟੇ-ਛੋਟੇ ਨੂੰ ਛੋਟੇ ਬੱਚੇ ਵਿਚਾਰੇ ਮੋਬਾਈਲ ਲੈ ਤਾਂ ਲੈਂਦੇ ਓ ਨਾ ਨੂੰ ਪਤਾ ਹੀ ਨਈ ਚੱਲਦਾ। ਓ ਗੇਮਾਂ 'ਚ ਕਲਿੱਕ ਕਰਦੇ ਐ ਹੀ ਮੈਂ ਸੁਣਿਆ ਪੁੱਤ ਹੈਗਾ ਸੀ ਬੱਚਾ ਇੱਥੇ ਹੀ। ਓ ਵੀ ਵਿਚਾਰਾ ਐਵੇਂ ਗੇਮ ਖੇਡਦਾ ਪਿਆ ਸੀ ਉਹਦੇ ਬੈਂਕ ਅਕਾਊਂਟ ਖਾਲੀ ਹੋ ਗਿਆ ਉਹਦੇ ਪਾਪਾ ਦਾ
ਹਾਂਜੀ ਇਹ ਗੇਮਾਂ ਅਲੇ ਵੀ ਬੜੇ ਹਾਂਜੀ ਗੇਮਾਂ ਵਾਲੇ ਵੀ ਇਹ ਮਤਲਬ ਜੇੜੀ ਫੇਕ ਗੇਮਾਂ ਹੁੰਦੀਆਂ ਨੇ ਓ ਵੀ ਮਤਲਬ ਓ ਲੈਂਦੇ ਨੇ-ਨੇ ਆਈ ਪੀ ਐਡਰੈਸ ਅਤੇ ਉਹਦੇ ਵਿੱਚੋਂ ਸਾਰੇ ਪੈਸੇ ਚੱਲ ਜਾਂਦੇ ਨੇ ਨਕਲੀ ਗੇਮਾਂ ਜੇੜੇ ਕਰਦ ਨੇ ਨਾ ਜੇੜੀ ਨਵੀਂ-ਨਵੀਂ ਬਣੀ ਹੁੰਦੀਆਂ ਨੇ ਗੇਮਾਂ ਓ ਗੇਮ ਖੇਡਦੇ ਨੇ ਓ ਬੈਂਕ ਅਕਾਊਂਟ ਟਿੱਚ ਆਟੋਮੈਟਿਕ ਮਤਲਬ ਓਟੋ ਪੇ ਲੱਗ ਜਾਂਦਾ ਮਤਲਬ ਆਪਣੇ ਆਪ ਹੀ ਚੱਲ ਜਾਣਗੇ ਪੈਸੇ ਤੇ ਉਹ ਫਿਰ ਪਤਾ ਨਈ ਲੱਗਦਾ ਇੱਕਦਮ ਬਚਿਆ ਨੂੰ
ਬਸ ਅੱਜ ਕੱਲ ਨਏ-ਨਏ ਫੰਕਸ਼ਨ ਆ ਗਏ ਨੇ ਮੋਬਾਇਲਾਂ 'ਚ ਹੁਣ ਸਾਨੂੰ ਪੈਲੇ ਟਾਈਮ ਤੇ ਕੁਛ ਵੀ ਨੀ ਹੁੰਦਾ ਸੀ ਟੋਟਲ ਉਹੀ ਹੋ ਹੈਗਾ ਸਾਨੂੰ ਇੰਨੀ ਨੌਲੇਜ ਨਈ ਹੈਗੀ। ਉਹੀ ਹੈਗਾ ਅੱਜ ਕੱਲ੍ਹ ਦੇ ਬੱਚੇ ਦਾ ਪਤਾ ਲਗਾ ਲੈਂਦੇ ਮੈਂ ਤਾਂ ਕਰ ਦਿੰਦੀ ਕਲੀਕ ਮੈਂ ਕਿਆ ਚਲੋ ਵੇਖਣੀ ਆ ਕੀ ਆਂਦਾ ਕੀ ਨਈ ਆਂਦਾ ਓ ਤਾਂ ਹੁਣ ਮੈਂ ਤੇਰੇ ਪੈਲੇ ਗੱਲ ਹੋ ਗਈ ਹੈ ਹਾਂ ਤੂੰ ਕਹਿ ਦਿੱਤਾ ਮਾਸੀ ਨਈ ਕਰਨਾ ਹੁਣ ਤਾਂ
ਜੇ ਤੁਹਾਨੂੰ ਐ ਕਰਨੀ ਐ ਮਤਲਬ ਐ ਸਕੈਮਾਂ ਤੋਂ ਬਚਣਾ। ਤੇ ਨਾ ਇੱਕ ਐਪ ਆਂਦੀ ਹੈ ਮਤਲਬ ਆਰ ਬੀ ਆਈ ਨੇ ਓ ਕੀਤੀ ਹੈ ਓ ਡਾਊਨਲੋਡ ਕਰ ਲੋ। ਜਾਂ ਇਹ ਟਰੂ ਹੋਲਡਰ ਐਪ ਡਾਊਨਲੋਡ ਕਰ ਲੋ ਜਦ ਵੀ ਕੋਈ ਮੈਸੇਜ ਆਏਗਾ ਨਾ ਸਕੈਮ ਆਲਾ ਓ ਤੁਹਾਨੂੰ ਨਾ ਅਲਰਟ ਭੇਜਣਗੇ ਐ ਮੈਂਸਜ ਨੂੰ ਕਲਿੱਕ ਨਾ ਕਰੋ ਇਹ ਮੈਂ ਤੁਹਾਨੂੰ ਬਾਦ ਹੀ ਦੱਸ ਦਾਂਗਾ ਹਲੇੇ ਨਾਮ ਨਈ ਯਾਦ ਆ ਰਿਆ ਮੈਨੂੰ ਓ ਨਾ ਤੁਸੀਂ ਡਾਊਨਲੋਡ ਕਰੋਗੇ ਫਿਰ ਤੁਹਾਨੂੰ ਨਾ ਮਤਲਬ ਕੋਈ ਦਿੱਕਤ ਨਈ ਆਏਗੀ ਐ ਸਕੈਮਾਂ ਤੋਂ ਜੇੜੇ ਵੀ ਮੈਸੇਜ ਆਣਗੇ ਓ ਅਸਲੀ ਆਣਗੇ।
ਅੱਛਾ ਬੋਤ ਚਲੋ ਨੋਟੀਫਿਕੇਸ਼ਨ ਜੇੜੇ ਆਂਦੇ ਨੇ ਮੇਰੇ ਕੋਲ ਐਪਾਂ ਦੇ ਆਂਦੇ ਰੈਂਦੇ ਨੋਟੀਫਿਕੇਸ਼ਨ ਐ ਬੰਦ ਹੋ ਜਾਣਗੇ।
ਹਾਂਜੀ-ਹਾਂਜੀ ਬੰਦ ਨਈ ਹੋਣਗੇ ਜੇ ਆਣ ਗੇ ਵੀ ਨਾ ਏਸ ਤੇ ਵਾ ਕੀ ਨਾਮ ਐ। ਐਪ ਨਾ ਤੁਹਾਨੂੰ ਇੱਕ ਅਲਰਟ ਭੇਜਗਾ ਲਾਲ ਕਲਰ ਦਾ ਆਏਗਾ ਉੱਥੇ ਅਲਰਟ ਕਿ ਐ ਐਪ ਤੇ ਨਾ ਤੁਸੀਂ ਕਲਿੱਕ ਨਈ ਕਰਨਾ ਇਹ ਲਿੰਕ ਤੇ ਕਲਿੱਕ ਨਈ ਕਰਨਾ। ਐ ਵੈਬਸਾਈਟ ਨਈ ਖੋਲਣੀ ਓ ਤੁਹਾਨੂੰ ਪੈਲਾਂ ਹੀ ਦੱਸ ਦੇਣ
ਇਹ ਤਾਂ ਐਪ ਬੜੀ ਕੰਮ ਦੀ ਹੈਗੀ ਹੈ ਤਾਂ ਇਹ ਮੈਨੂੰ ਜ਼ਰੂਰ ਭੇਜੀ ਲਿੰਕ ਜੇੜਾ ਤੂੰ ਕਹਿ ਰਿਆ ਕਿਉਂਕਿ ਮੈਂ ਫਿਰ ਕਰਕੇ ਰੱਖਾਂਗੀ ਬੋਤ ਹੂੰ।
ਇਹ ਸਿਰਫ਼ ਆਖਰੀ ਤਰੀਕਾ ਹੈਗਾ ਬਚਨ ਦਾ।
ਹਾਂਜੀ ਉਹੀ ਹੈ ਨਾ ਹੁਣ ਨਾ ਤੈਨੂੰ ਮੈਂ ਕੋਲ ਕਰਦੀ। ਮੈਂ ਤਾਂ ਕਰ ਦਿੰਦੀ ਦੂਜੇ ਵਾਰੀ ਮੈਸੇਜ ਭੇਜ ਦਿੰਦਾ ਮੈਂ ਫਿਰ ਕਰ ਦਿੰਦੀ। ਮੈਂ ਤਾਂਹੀ ਸੋਚਦੀ ਹ ਕਿ ਮੈਸੇਜ ਦੇਖਾਂ।
ਸਿਰਫ ਬੈਂਕ ਅਕਾਊਂਟ ਦਾ ਚੱਕਰ ਨਈ ਹੈਗਾ ਨਾ ਚਲੋ ਪੈਸੇ ਕੱਟ ਗਏ ਨੇ ਕੋਈ ਦਿੱਕਤ ਨਈ ਹੈਗੀ। ਫਿਰ ਸਾਰੀ ਇਨਫੋਰਮੇਸ਼ਨ ਵੀ ਚੱਲ ਜਾਂਦੀ ਹੈ ਮੁੰਡੇ ਦੀ ਜੇੜੇ ਹਾਂਜੀ। ਸਾਰੀ ਪ੍ਰਾਈਵੇਸੀ ਉਪਰ ਪ੍ਰਸਨਲ ਇਨਫੋਰਮੇਸ਼ਨ ਖਰਾਬ ਹੋ ਜਂਦੀ ਏ।
ਹਾਂ ਓਈ।
ਮਿਸਯੂਸ ਕਾਰਕੇ ਅੱਗੇ ਵੀ ਸਕੈਮ ਕਰਦੇ ਨੇ ਫੇਰ ਜਿਵੇ ਓਨਾ ਨੇ ਮਿਸਯੂਜ ਕੀਤਾ ਤੇ ਤੁਸੀ ਫਸੋਗੇ ਮਤਲਬ ਤਾਡੀ ਇਨਫੋਰਮੇਸ਼ਨ ਗਈ ਨਾ। ਸੁਨਵਾਈ ਤੇ ਬਾਦ ਏਚ ਓਏਗੀ ਤੁਆਡੀ ਪੈਲੇ ਤੁਸੀ ਫਸੋਗੇ।
ਹਾਂ ਬਾੱਸ ਓਈ ਏ ਨਾ ਹੁਨ ਹਰ ਬਂਦੇ ਹੁਨ ਤੈਨੂੰ ਜਿਵੇ ਪਤਾ ਸੀ ਪੁੱਤਰ ਤੂੰ ਮੈਨੂੰ ਦਾੱਸਤਾ। ਹਨਾ ਹਰ ਕਿਸੇ ਨੂੰ ਦੱਸਨ ਵਾਲਾ ਹੈ ਕੋਈ ਵੀ ਓ ਵਿਚਾਰੀ ਮੇਰੀ ਗਵਾਂਢਨ ਆਈ ਤਾਂ ਵਿਚਾਰੀ ਓ ਰੈ ਗਈ ਓਨੇ ਕਾਰ ਤਾ ਕਲਿੱਕ ਤਾਂ ਓਂਦਾ ਦਾ ਅਕਾਊਂਟ ਖਾਲੀ ਹੋ ਗਯਾ ਸੀ, ਓ ਮੈਨੂੰ ਓ ਕੈਂਦੀ ਸੀ ਕੀ ਨਾ ਤੇਰੇ ਕੋਲ ਮੈਸਿਜ ਕੋਛ ਨੀ ਆਏਯਾ ਸੀ, ਫੋਨ ਆਏਆ ਸੀ ਏਕ।
ਏਕ ਫੋਨ ਵੀ ਆਂਦੈ ਮਲਬ ਏਕ ਨਾ ਐ ਵੀ ਸਕੈਮ ਨਵਾ ਚੱਲੇਐ ਫੋਨ ਕਿ ਤੁਸ ਤੁਆਡੇ ਕੋਲ ਫੋਨ ਆਏਗਾ, ਓ ਨਾ ਜੇ ਓਨੇ ਮੁਨ ਜੇੜਾ ਵੀ ਕੋਲ ਆਏਗਾ ਓ ਤੀ ਸੈਕਿਂਡ ਤੱਕ ਨਾ ਬੋਲੇਆ ਤੇ ਤੁਸੀ ਤੀ ਸੈਕਿਂਡ ਇਚ ਫੋਨ ਨਾ ਕਟੇਆ ਨਾ ਮਲਬ ਤੁਆਡੀ ਇਨਫੋਰਮੇਸ਼ਨ ਚੱਲ ਜੇਗੀ। ਤੁਆਡੇ ਬੈਂਕ ਅਕਾਊਂਟ ਦਾ ਸਾਰਾ ਕੋਛ ਚੱਲਦੇ ਆ, ਤੇ ਐ ਨਵੇ ਸਕੈਮ ਚੱਲਦੇ ਪੇ ਨੇ, ਨਵੇਂ
ਹਾਂ ਓਂਦੇ ਕੋਲ ਓਂਦੇ ਗਾੱਲ ਤਾਂ ਫੋਨ ਈ ਆਏਯਾ ਸੀ। ਅ ਲੈਵੇਂ ਨੀ ਓਏਯਾ ਸੀ ਮੈਸਿਜ ਲਈ ਮੇਰੇ ਕੋਲ ਫੋਨ ਓਂਦੇ ਕੋਲ ਫੋਨ ਆਏਯਾ ਸੀ ਮੇਰ, ਹਾਂ।
ਸਿਰਫ ਮੈਸੇਜ ਈ ਸਕੈਮ ਨੀ ਚੱਲਦੇ, ਬੋਤ ਤਰਾ ਦੇ ਸਕੈਮ ਚੱਲ ਗਏ ਨੇ ਓਨ ਤੇ। ਤੇ ਹੋਨ ਨਵਾ ਸਕੈਮ ਐਵੀ ਚੱਲੇਐ ਕਿ ਡਿਲੀਵਿਰੀ ਬੋਏ ਤੁਆਡੇ ਕੋਲ ਆਏਗਾ, ਮਲਬ ਓ ਤੁਆਨੂੰ ਕੋਈ ਔਡਰ ਦੇਗਾ ਤੇ ਤੁਸੀ ਕੋਈ ਸਕੈਨਰ ਓ ਸਕੈਨ ਕਰੋਗੇ ਰੇਟਿੰਗ ਯਾ ਰਿਵਿਊ ਲਈ ਓ ਸਾਰੇ ਪੈਸੇ ਕੱਟ ਜਾਏਗੇ, ਫੇਰ ਓਂਦੇ ਹਾਂਜੀ।
ਐ ਤਰੀਕਾ ਵਦੀਆ ਕੱਢ ਲੇਆ ਹੋਨ ਪਤਾ ਬਸ ਆੱਜ- ਕਾੱਲ ਚੋਰੋ ਚੱਕੇਆਂ ਨੇ ਐਈ ਤਰੀਕਾ ਕੱਡੇਆ ਹੋਨ ਮੋਬਾਏਲਾ ਦੇ ਥਰ ਟੁ ਅਪਨਾ ਲੱਗੇ ਰੈਂਦੇ ਨੇ, ਆਈਨਾ ਗਰੀਬ ਬਂਦਾ ਵਚਾਰਾ ਐਵੇਈ ਮਾਰੇਯਾ ਜਾਂਦਾ।
ਹਾਂਜੀ, ਜਿਨਾਂ ਨੂੰ ਮ ਹਾਂਜੀ, ਜਿਨ ਜੇੜੇ ਜਯਾਦਾ ਪੜੇ ਲਿਖੇ ਨੇ ਓਨਾ ਲਈ ਬੜਾ ਘਾੱਟ ਹੈਗੈ ਐਦੇ।
ਪੋਤ ਮੈਂ ਤਾਂ ਐਸ ਚੰਗਾ ਓ ਗਯਾ ਤੈਨੂੰ ਫੋਨ ਕਾਰ ਲੇਆ ਟੈਮ ਤੇ।
ਨੀ ਤਾ ਮੈਂ ਤਾ ਕਲਿੱਕ ਕਾਰਨੀ ਮੈਨੂੰ ਓ ਜ਼ਰੂਰ ਵੇਚੀ ਜੋ ਚਿੰਨ ਤੂ ਕੈ ਰੇਆ ਸੀ ਜਿਨੂੰ ਮੈਂ ਡਾਊਨਲੋਡ ਕਾਰਕੇ ਨਾ, ਮੈਨੂੰ ਪਤਾ ਚਾਲ ਜਾਏਗਾ ਟਰੂ ਕੋਲਰ ਵਾਲਾ, ਮੈਨੂੰ ਪਤਾ ਤਾ ਚਾਲ ਜਾਏਗਾ ਨਾ।
ਤੁਸੀ ਨਾ ਓਥੇ ਅਪਨੇ ਪਰਿਵਾਰ ਇਚ ਸਬ ਨੂੰ ਦਾਸ ਦੇਨਾ ਮਲਬ ਅੱਗੇ ਨਾ ਹੋਏ ਕਿਸੇ ਦੇ ਨਾਲ।
ਨਾ ਨਾ ਹੋਨ ਮੈਂ ਸਾਰੇਆਂ ਨੂੰ ਦਾਸ ਦਾਗੀ ਮਾਸਾ ਨੂੰ ਵੀ ਦੱਸਾਗੀ ਹੋਰ ਵੀ ਦੱਸਾ ਸਬ ਨੂੰ ਦੱਸਾਗੀ ਪੁਤ, ਹੋਰ ਮੈਂ ਤਾਂ ਐ ਸੋਚੇਆ ਮੈਂ ਕਯਾ ਪਤਾ ਨੀ ਸ਼ੈਦ ਤੇਰੇ ਅੰਕਲ ਨੇ ਕੋਈ ਪੈਸੇ ਕਡ੍ਹਾਏ ਓਨੇ ਨੇ ਮੇਰੇ ਤੋ ਬਿਨਾ ਪੁੱਛੇ ਮੈਂ ਤਾ ਕਾਰ ਦੇਨਾ ਸੀ ਹੋਨ ਕਲਿਕ। ਚਲੋ ਐ ਵੀ। ਚੰਗਾ ਹੋਏਆ ਪੁੱਤ, ਓਰ ਤੂੰ ਤੂੰ ਤੇ ਤੈਨੂੰ ਤਾ ਫੇਰ ਬਥੇਰੀ ਨੌਲੇਜ ਹੈਗੀ ਹੇ ਹਨਾ ਤੂੰ ਦਾਸ ਤਾ, ਹੁਨ ਐਨੂੰ ਮੈਂ ਕਿਂਦੇ ਕੋਲ ਪੁੱਛਦੀ ਹੁਨ ਤਾ ਮੈਨੂੰ ਮਨ ਚ ਐਵੇ-ਐਵੇ ਆ ਗਯਾ ਮੈ ਕਯਾ ਚਲੋ ਮੈਂ ਗਾੱਲ ਕਰਾ ਤੇ ਸਈ ਹੁਨ ਦਾਸ ਦੇਗਾ। ਪੁਤ, ਹੋਯਾ ਨਾ ਤੂੰ ਹੁਨ ਦਾੱਸ ਤਾ ਮੈਂ ਬਾੱਚ ਗੀ ਨਈ ਹੋ ਜਾਨਾ ਸੀ। ਚੱਲ ਪੋਤ ਹੋਰ ਆਨਾ ਏ ਚੱਕਰ ਲਗਾਨਾ ਏ ਫੇਰ ਤੂੰ ਆਨੈ ਮੇਰੇ ਕੋਲ ਹੁਨ ਛੁੱਟੀਆਂ ਇਚ। ਠੀਕ ਏ ਪੋਤ, ਠੀਕ ਐ ਪੋਤ ਸਾਸ੍ਰੀ ਅਕਾਲ ਪੋਤ ਸਾਸ੍ਰੀ ਅਕਾਲ।